ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਭੈਣ ਜੀ ਕੀ ਹਾਲ ਨੇ?
ਭੈਂਜੀ ਠੀਕ ਆ ਮੈ, ਤੇ ਤੁਸੀ ਸੁਣਾਓ ਠੀਕ ਠਾਕ।
ਹਾਂਜੀ। ਆਪਾ ਵੀ ਠੀਕ ਠਾਕ ਹੋਰ ਤਾਡਾ ਦਸੋ ਤੁਸੀ ਆ ਕਿਦਾ ਯਾਦ ਕੀਤਾ ਭੈਣ ਜੀ।
ਭੈਂਜੀ ਬਸ ਮੈ ਤਆਡੇ ਕੋਲ ਐ ਈ ਪੁੱਛਨਾ ਸੀਗਾ ਕਿ ਜਿਵੇ ਮੋਸਮ ਅਜ ਬੜਾ ਖਰਾਬ ਹੋਏਆ ਪੇਆ। ਬੜੀ ਬਾਰਿਸ਼ ਆਂਦੀ ਪਈ ਏ। ਤੇ ਭੈਣਜੀ ਕਿਵੇਂ ਅਸੀ ਆਪਣੀ ਸਿਹਤ ਦਾ ਧਿਆਨ ਰਖੀਏ- ਬਾਰ- ਬਾਰ ਖਾਂਸੀ ਜ਼ੁਕਾਮ ਲਗ ਜਾਂਦਾ ਭੈਣਜੀ ਕਦੀ ਬੁਖਾਰ ਹੋ ਜਾਂਦਾ ਕਦੀ ਪੇਟ ਖਰਾਬ ਹੋ ਜ- ਦਾ ਕਦੀ ਜਿਆਦਾ ਗਰਮੀ ਹੋ ਜਾਦੀ ਭੈਣਜੀ ਤੇ ਕਦੀ ਇਹ ਬਾਰਸ਼ ਦੇ ਕਾਰਨ ਥੋੜੀ- ਥੋੜੀ ਠੰਡ- ਲਗਣ ਲਗ ਜਾਂਦੀ ਏ, ਫਿਰ ਗਰਮੀ ਹੁੰਦੀ ਤੇ ਸਾਨੂੰ ਏਸੀ ਚਲਾਉਣਾ ਪੈਂਦਾ- ਜਦੋਂ ਬਾਰਿਸ਼ ਹੁੰਦੀ ਠੰਢ ਲਗਦੀ ਫਿਰ ਅਸੀ ਏਸੀ ਬੰਦ ਕਰਕੇ ਬਾਰਸ਼ ਵਿਚ ਚਲੇ ਜਾਦੇ ਹਾਂ ਉਥੋਂ ਬਹੁਤ ਗਿਲੇ ਵੀ ਹੋ ਜਾਂਦੇ ਆ- ਬਸ ਇਸੀ ਕਰਕੇ ਨਾ ਥੋੜੀ ਤਬੀਅਤ ਜੀ ਠੀਕ ਨੀ ਹੋ- ਹੋ ਰਹਿ ਸੀਗੀ ਮੇਰੇ ਸਾਰੇ ਪਰਿਵਾਰ ਨੂੰ ਵੀ ਕੁਛ ਨਾ- ਕੁਛ ਹੋਇਆ ਪਿਆ ਸੀ ਤੇ ਮੈਂ ਕਿਹਾ ਪੁੱਛਾਂ ਤੁਹਾਨੂੰ ਤੇ ਪਤਾ ਹੈਗਾ ਤੁਸੀਂ- ਪਹਿਲੇ ਆਯੁਰਵੇੈਦਿਕ ਦਵਾਈਆਂ ਦਾ ਕੰਮ ਕਰਦੇ ਸੀ। ਮੈ ਕਿਹਾ ਤੁਹਾਡੇ ਕੋਲੋਂ ਪੁੱਛਾਂ ਕਿਵੇ ਇਲਾਜ ਕਰੀਏ-
ਦੇਖੋ ਸਭ ਤੋ ਪਹਿਲਾ ਤਾਂ ਭੈਣਜੀ ਮੇਰੀ ਗੱਲ ਸੁਣੋ- ਗਰਮੀ ਦੇ ਵਿਚ ਤੁਸੀ ਏਸੀ ਲਗਾ ਰਹੇ ਹੋ ਬੈਠ ਰਹੇ ਹੋ ਅੰਦਰ ਫੇਰ ਸਿਧਾ ਬਾਹਰ ਆ ਰਹੇ ਹੋ ਮੀਂਹ ਦੇ ਵਿਚ- ਠੀਕ ਆ ਤਾਂ ਤਬੀਅਤ ਤੁਸੀ ਆਪੇ ਖਰਾਬ ਕਰ ਰਹੇ ਹੋ ਨਾ-
ਹਾਂਜੀ- ਹਾਂਜੀ ਭੈਣਜੀ ਕੀ ਕਰੀਏ ਬਸ- ਅੰਦਰ ਗਰਮੀ ਲਗਦੀ ਹੈ ਨਾ ਫਿਰ ਲਾਈਟ ਚਲੀ ਜਾਂਦੀ ਏ- ਤੇ ਅਸੀ ਫਿਰ ਬਰਸਾਤ ਵਿਚ ਬਾਹਰ ਆ ਜਾਦੇ ਹਾਂ ਉਦੋ ਤਾਂ- ਤਕ ਤਬੀਅਤ-
ਦੇਖੋ ਪਰ ਸਾਥ ਦੇ ਵਿਚ ਤਾਂ ਸਿਰਫ ਸਭ ਤੋ ਬੜਾ ਕੰਮ ਇਹ ਹੈ। ਕਿ- ਸਾਫ ਸੁਥਰਾ ਪਾਣੀ ਪੀਓ- ਬਰਸਾਤਾਂ ਦੇ ਵਿਚ ਮੋਸਟਲੀ ਸਾਨੂੰ ਜੇੜਾ- ਸਟਮਕ ਤੋਂ ਰਿਲੇਟਿਡ ਜਿੰਨੇ ਵੀ- ਬਿਮਾਰੀਆਂ ਲੱਗਦੀਆਂ ਨੇ ਉਹ ਪਾਣੀ ਦੇ ਕਰਕੇ ਹੀ ਲੱਗਦੀਆਂ ਨੇ ਹੈਨਾ ਜੀ- ਪਾਨੀ ਕਰਕੇ ਇਸ ਕਰਕੇ ਪਾਣੀ ਨੂੰ- ਪਾਣੀ ਜੇਹੜਾ ਹੈ ਬੋਆਇਲ ਕਰਕੇ ਪੀਣਾ ਬਹੁਤ ਜਰੂਰੀ ਆ- ਦੂਜੀ ਗੱਲ ਜੇੜੇ ਵੀ- ਰੇਹੜੀਆਂ ਦੇ ਫੂਡ ਨੇ, ਜੰਕ ਫੂਡ ਨੇ ਇਹਨਾ ਤੋੰ ਬਹੁਤ ਜਿਆਦਾ ਪਰਹੇਜ਼ ਕਰੋ ਜੀ-
ਹਾਂਜੀ ਭੈਣ ਜੀ ਐਹ ਤੇ ਤੁਸੀ ਬਿਲਕੁਲ ਠੀਕ ਕਹਿ ਰਹੇ ਹੋ ਭੈਣ ਜੀ-
ਫੇਰ ਮੱਛਰ ਕੀੜੇ ਇਹਨਾ ਤੋਂ ਬਚ ਕੇ ਰਹੋ- ਜਿਹੜੇ ਰੁਕੇ ਹੋਏ ਪਾਨੀ ਆ ਰੁਕੇ ਹੋਏ ਪਾਣੀ ਆ- ਉਹਨੂੰ ਰੁਕਣ ਨਾ ਦੋ ਆਪਣੇ ਘਰ ਦੇ ਆਸ ਪਾਸ ਜਾਂ ਟੈਰਿਸ ਤੇ- ਯਾ ਕਿਤੇ ਵੀ ਪਾਣੀ ਨਾ ਰੂਪ- ਰੁਕਣ ਦੋ, ਗਮਲਿਆਂ 'ਚ ਪਾਨੀ ਨਾ ਰੁਕਣ ਦੋ, ਉਥੇ ਮੱਛਰ ਆ ਕੇ ਬੈਠਣਗੇ- ਉਹੀ ਤੁਹਾਡੇ ਖਾਣ ਪੀਣ ਦੀਆਂ ਚੀਜਾ 'ਚ ਜਾਣਗੇ, ਉਹੀ ਤੁਹਾਨੂੰ ਮੱਛਰ ਦੇਖੋ- ਤੁਹਾਨੂੰ ਖੁਦ ਨੂੰ ਮੱਛਰਾਂ ਦੇ ਨਾਲ ਪਤਾ ਹੀ ਹੋਣਾ ਵੀ ਕੀ ਕੀ ਬਿਮਾਰੀਆਂ ਹੁੰਦੀ
ਹਾਂਜੀ ਭੈਣ ਜੀ ਐ ਬਾਰਿਸ਼ ਤੋ ਬਾਅਦ ਨਾ ਡੇਂਗੂ ਫੈਲ ਜਾਂਦਾ ਨਾਲੇ- ਤੇ ਤਾਂ ਉਹ ਮੱਛਰਾਂ ਦੇ ਕਾਰਨ, ਹਾਂਜੀ ਮੱਛਰਾਂ ਦੇ ਕਾਰਨ ਹੀ ਆਉਂਦਾ
ਪਾਨੀ ਨਾ ਜਮਾ ਹੋਣ ਦੋ- ਤੇ ਜੇਹੜੇ ਅਸੀ ਫਲ ਫੂਟ ਲਿਆ ਰਹੇ ਹਾਂ- ਉਸ ਤੋੰ ਬਾਅਦ ਸਬਜ਼ੀਆਂ ਲਿਆ ਰਹੇ ਹਾਂ, ਬਾਹਰ ਦੀ ਕੋਈ ਵੀ ਚੀਜ ਲਿਆ ਰਹੇ ਹਾਂ- ਉਹਨੂੰ ਵਧੀਆ ਤਰੀਕੇ ਨਾਲ ਧੋ ਕੇ ਹੀ ਖਾਓ। ਸਭ ਤੋਂ ਪਹਿਲੀ ਗੱਲ ਅਸੀਂ ਥੋੜ੍ਹਾ ਜਿਹਾ ਧੋ ਦਿੰਦੇ ਹਾਂ ਸਾਨੂੰ ਲੱਗਦਾ ਹੋ ਗਿਆ ਉਹਨੂੰ ਕਟ ਘਟੋ ਘੱਟ ਅੱਧਾ ਘੰਟਾ ਪਾਣੀ ਦੇ ਵਿੱਚ ਰੱਖੋ, ਜੇ ਅਸੀਂ ਕੋਈ ਫਰੂਟ ਲਿਆ ਰਹੇ।
ਹਾਂਜੀ- ਹਾਂਜੀ- ਹਾਂਜੀ ਭੈਣ ਜੀ ਐ ਤੇ ਡੋਕਟਰ ਵੀ ਸਮਝਾਂਦੇ ਨੇ। ਪਾਣੀ 'ਚ ਭਿਗੋ ਕੇ ਰੱਖੋ ਪਹਿਲੇ ਅੱਧਾ ਘੰਟਾ, ਘੰਟਾ ਫਰੂਟ ਜਾਂ ਕੋਈ ਵੀ ਸਬਜ਼ੀ ਫਿਰ ਤੁਸੀਂ ਉਹਨੂੰ ਕੱਟ ਕੇ ਬਣਾਓ।
ਬਿਲਕੁਲ, ਕਿਉਂਕਿ ਦੇਖੋ ਮਾਨਸੂਨ ਦੇ ਵਿੱਚ ਨਾ ਸਭ ਤੋਂ ਜ਼ਿਆਦਾ ਵਾਇਰਲ ਇਨਫੈਕਸ਼ਨ ਬੁਖਾਰ, ਸਰਦੀ, ਜ਼ੁਕਾਮ ਇਹ ਸਾਰੀਆਂ ਚੀਜ਼ਾਂ ਅਹ ਢਿੱਡ ਤੋਂ ਰਿਲੇਟਿਡ ਬਿਮਾਰੀਆਂ ਜਿੰਨੀਆਂ ਹੁੰਦੀਆਂ ਨੇ, ਇਹ ਸਭ ਵੱਧਦੀਆਂ ਨੇ ਫਿਰ ਤੁਹਾਡੀ ਇਹਨੂੰ ਇਮਿਊਨਿਟੀ ਪਾਵਰ ਘੱਟ ਜਾਂਦੀ ਹੈ, ਇਹ ਸਾਰੀ ਚੀਜ਼ਾਂ ਦਾ ਬਹੁਤ ਧਿਆਨ ਦੇਣਾ ਪੈਂਦਾ, ਸਭ ਤੋਂ ਪਹਿਲਾਂ ਤਾਂ ਪਾਣੀ ਸਾਫ਼ ਸੁਥਰਾ ਪੀਣਾ।
ਹਾਂਜੀ ਭੈਣ ਜੀ, ਪਾਣੀ ਤੇ ਅਸੀਂ ਆਰ ਓ ਵੀ ਲਵਾਇਆ ਹੋਇਆ। ਤੇ ਵਿੱਚੋਂ ਵਿੱਚੋਂ ਡਾਕਟਰ ਕਹਿੰਦੇ ਨੇ, ਆਰੋ ਦਾ ਵੀ ਨਾ ਪੀਓ ਉਬਾਲ ਕੇ ਪੀਓ ਫ਼ਿਰ ਉਬਾਲ ਕੇ ਵੀ ਪੀ ਲੈਂਨੇ ਆਂ।
ਦੇਖੋ ਜਿਨਾਂ ਦੇ ਵਿੱਚ ਵਿਟਾਮਿਨ ਸੀ ਹੁੰਦਾ ਨਾ ਉਹ ਸਬਜ਼ੀਆਂ ਫਰੂਟ ਇਹ ਤਾਂ ਜ਼ਰੂਰ ਖਾਓ‌।
ਹਾਂਜੀ ਭੈਣ ਜੀ ਮੈਂ ਤੇ ਬਿਨਾਂ ਨਾਗਾ ਰੋਜ਼ ਨਿੰਬੂ ਪਾਣੀ ਪੀਂਦੀ ਆਂ। ਪਰ ਫੇਰ ਵੀ ਕੁੱਝ ਨਾ ਕੁੱਝ ਹੋਇਆ ਹੀ ਰਹਿੰਦਾ ਭੈਣ ਜੀ।
ਕਿਉਂਕਿ ਅਸੀਂ ਦੇਖੋ ਤੁਸੀਂ ਹੁਣ ਏਸੀ ਚ ਜਾ ਰਹੇ ਹਾਂ, ਫਿਰ ਵਾਪਸ ਆ ਰਹੇ ਹੋ ਬਾਹਰ ਫਿਰ ਜਾ ਰਹੇ ਹੋ ਫੇਰ ਆ ਰਹੇ ਹੋ ਅੱਧੇ ਤਾਂ ਅਸੀਂ ਆਪਣੇ ਆਪ ਬਿਮਾਰੀਆਂ ਲਗਾ ਲੈਂਨੇ ਆ, ਦੇਖੋ ਆਪਣੇ ਆਪ ਨੂੰ ਏਸੀ ਵੀ ਬਹੁਤ ਟਾਈਮ ਤੱਕ ਚਲਾ ਕੇ ਨਹੀਂ ਰੱਖਣਾ ਚਾਹੀਦਾ ਜੀ।
ਹਾਂਜੀ ਹਾਂਜੀ ਭੈਣ ਜੀ ਇਹ ਵੀ ਤੁਸੀਂ ਸਹੀ ਕਹਿ ਰਹੇ ਹੋ, ਪਰ ਬਸ ਕੀ ਕਰੀਏ ਅੱਜ ਕੱਲ। ਹੁਣ ਸਾਨੂੰ ਪਹਿਲੇ ਪੁਰਾਣੇ ਜਮਾਨੇ ਚ ਕੋਈ ਏ ਸੀ ਹੁੰਦੇ ਸੀਗੇ। ਅਸੀਂ ਐਵੇਂ ਹੱਥ ਵਾਲੇ ਪੱਖੇ ਨਾਲ ਪੱਖਾ ਝਲ ਕੇ ਤੇ ਅਸੀਂ ਟਾਈਮ ਪਾਸ ਕਰ ਲੈਂਦੇ ਸੀ, ਹਾਂ ਹੁਣ ਅੱਜ ਕੱਲ੍ਹ ਜਿੰਨੀ ਫੈਸਿਲਿਟੀ ਹੋ ਨਾ ਓਨੇ ਸਾਡੀ ਜ਼ਿਆਦਾ ਸਾਨੂੰ ਬਿਮਾਰੀਆਂ ਲੱਗਣ ਲੱਗ ਗਈ ਐ।
ਹਾਂਜੀ ਬਿਲਕੁਲ ਸਹੀ ਗੱਲ ਦਸੀ। ਇਹ ਇੱਕ ਸਭ ਐਕਸਰਸਾਈਜ਼ ਹੁੰਦੀਆਂ ਸੀਗੀਆਂ ਦੇਖੋ, ਜੇ ਦੇਖਿਆ ਜਾਵੇ
ਹਾਂਜੀ ਹਾਂਜੀ।
ਠੀਕ ਆ, ਹੁਣ ਸਾਰਾ ਕੰਮ ਖ਼ਰਾਬ ਕੀਤਾ ਹੋਇਆ ਸਭ ਨੇ ਦੇਖੋ
ਹਾਂਜੀ ਹਾਂਜੀ।
ਇਹ ਫੈਸਿਲਿਟੀਆਂ ਨੇ ਕਰ ਕੰਮ ਸਾਡਾ ਖ਼ਰਾਬ ਕੀਤਾ ਹੋਇਆ ਸਭ ਤੋਂ ਵੱਧ। ਕਿਉਂਕਿ ਅਸੀਂ ਇਹਦੇ ਆਦਿ ਹੋ ਚੁੱਕੇ ਹਾਂ।
ਹਾਂਜੀ।
ਹੋਰ ਸੁਣਾਓ?
ਹੋਰ ਬਸ, ਬਸ ਭੈਣ ਜੀ ਬਸ ਮੇਰੇ ਮੁੰਡੇ ਨੂੰ ਵੀ ਟੰਗਾ ਵੀ ਦਰਦ ਕਹਿੰਦਾ ਪਿਆ ਸੀ, ਉਹ ਖੇਲ ਖੇਲ ਕੇ ਕਦੀ ਬਾਹਰ ਬਾਰਿਸ਼ ਇਚ ਜਾ, ਕਦੀ ਅੰਦਰ ਆ ਤੇ ਬਸ ਗਰਮ ਸਰਦ ਦੇ ਕਾਰਨ ਉਹਦੀ ਟੰਗਾਂ ਵੀ ਦਰਦ ਹੋ ਰਹੀ ਐ। ਮੈਂ ਕਿਹਾ ਤੇਲ ਨਾਲ ਮਾਲਿਸ਼ ਕਰਾਂ, ਤੇ ਮੈਂ ਬਦਾਮ ਦਾ ਤੇਲ ਲਿਆਈ ਅੱਜ। ਬਾਜ਼ਾਰੋ ਦੀ ਜਾ ਕੇ ਸਪੈਸ਼ਲ, ਮੇਰੇ ਘਰ ਪੇਆ ਨੀ ਸੀਗਾ ਹਾਂਜੀ ਹਾਂਜੀ। ਤੇ ਬਦਾਮ ਦੇ ਤੇਲ ਨਾਲ ਫੇਰ ਮੈਂ ਉਹਦੀ ਟੰਗਾਂ ਤੇ ਮਾਲਿਸ਼ ਕੀਤੀ, ਫੇਰ ਮੈਂ ਉਹਦੀ ਸਿਰ ਤੇ ਮਾਲਿਸ਼ ਕੀਤੀ। ਫੇਰ ਮੈਂ ਵਿਕਸ ਲਿਆਈ ਵਿਕਸ ਉਹਨਾ ਨੂੰ ਲਾਈ ਨੱਕ ਤੇ ਗਲਤ ਤੇ ਤਾਂ ਹੁਣ ਸਆਇਆ ਮੈਂ ਆਪਣੇ ਮੁੰਡੇ ਨੂੰ। ਤੇ ਮੈਂ ਨਾ ਬੜੀ ਪਰੇਸ਼ਾਨ, ਹਲਦੀ ਵਾਲਾ ਉਹ ਨਹੀਂ ਪੀਂਦੇ ਨਾ ਉਲਟੀ ਕਰ ਦਿੰਦੇ ਨੇ, ਫੇਰ ਮੈਂ ਕਿਹਾ ਪਹਿਲੇ ਹੀ ਬਿਮਾਰ ਏ ਤੇ ਹੋਰ ਜਿਹੜਾ ਜਰਾ ਮਾਸਾ ਕੁੱਝ ਖਿਚੜੀ ਖੁਚੜੀ ਖਾਈਏ ਤੇ ਉਹ ਵੀ ਕੱਢ ਦੇ ਉਲਟੀਆਂ ਕਰਕੇ, ਤੇ ਮੈਂ ਹਲਦੀ ਵਾਲਾ ਦੁੱਧ ਦਿੱਤਾ ਹੀ ਨੀ ਫੇਿਰ ਭੈਣ ਜੀ।
ਨਹੀਂ ਤੁਸੀਂ ਸਾਰੇ ਗਲਾਸ ਬਚੇ ਨੂੰ ਨਾ ਦੋ ਨਾ, ਵੈਸੇ ਵੀ ਤਾਂ ਅਸੀਂ ਦਵਾਈਆਂ ਦਿੰਦੇ ਹੀ ਹਾਂ ਸਾਡੇ ਬੱਚਿਆਂ ਨੂੰ। ਤੁਸੀ ਇੱਕ ਕੰਮ ਕਰੋ ਨਾ, ਥੋੜਾ ਜਿਆ ਮਤਲਬ ਇੱਕ ਦੋ ਚਮਚੇ ਦੁੱਧ ਦੇ ਗਰਮ ਕਰਕੇ ਨਾ ਓ ਚ ਹਲਦੀ ਪਾ ਕੇ ਮਿਕਸ ਕਰ ਲੋ। ਪੈਲਾਂ ਓ ਥੋੜਾ ਜਿਆ ਦੇ ਦੋ, ਉਸ ਤੋ ਉੱਪਰੋ ਦੁੱਧ ਦੋ ਜੀ।
ਹਾਂ।
ਐ ਤੇ ਤੁਸੀ ਬਿਲਕੁਲ ਸਈ ਤਰੀਕਾ ਦੱਸਿਆ ਭੈਨ ਜੀ ਮੈਂ ਤੇ ਪੂਰੇ ਗਲਾਸ ਇਚ ਈ ਘੋਲ ਦਿੰਦੀ ਸੀ ਤਾਂ ਈ ਮੇਰਾ ਮੁੰਡਾ ਪੀਂਦਾ ਨੀ ਐਡਾ ਸਾਰਾ ਦੁੱਧ ਹੋ ਜਾਂਦਾ ਐ। ਤੇ ਫੇਰ ਓ ਕਿਵੇਂ ਪੀਏ, ਹਲਦੀ ਵਾਲਾ ਥੋੜਾ ਕੜਵਾ- ਕੜਵਾ ਜੇਆ ਹੋ ਜਾਂਦਾ ਐ। ਚਾਇ ਮੈਂ ਵਿਚ ਸ਼ੱਕਰ, ਚਾਇ ਮੈ ਵੀ ਸ਼ੱਕਰ ਪਾ ਦੇਨੀ ਆਂ ਚੀਨੀ ਤੇ ਅਸੀ ਯੂਜ਼ ਨੀ ਕਰਦੇ ਫੇਰ ਮੈ ਜੈਗਰੀ ਪਾਊਡਰ ਯੂਜ਼ ਕਰ ਦੇਨੀ ਆਂ। ਓ ਵਿੱਚ ਪਾ ਦੇਨੀ ਆਂ ਤੇ ਤਾਂ ਵੀ ਫੇਰ ਓ ਮੇਰਾ ਮੁੰਡਾ ਐਈ ਕੈਂਦਾ ਰੈਂਦਾ ਕਿ ਨਈ, ਮੈਂ ਹਲਦੀ ਵਾਲਾ ਦੁੱਧ ਨਈ ਪੀਣਾ ਨਈ ਪੀਣਾ।
ਦੇਖੋ ਪਤਾ ਕੀ ਗੱਲ ਐ ਜੀ
ਹਾਂਜੀ।
ਦਵਾਈਆਂ ਨਾਲੋ ਤਾਂ ਠੀਕ ਰੈਂਦਾ, ਦਵਾਈਆਂ ਜਿੰਨੀਆਂ ਕੌੜੀਆਂ ਹੁੰਦੀਆਂ ਨੇ ਦੁੱਧ ਹਲਦੀ ਵਾਲਾ ਤਾ ਓਨਾ ਕੌੜਾ ਨਈ ਹੁੰਦਾ ਓਚ ਇੱਕ ਇਲਾਇਚੀ ਪਾ ਦਿਆ ਕਰੋ ਨਾ।
ਹਾਂਜੀ ਐ ਵੀ ਤੁਸੀ ਠੀਕ ਐ ਇਲਾਇਚੀ ਪਾ ਦੈਆਂ ਗੀ ਪਤਾ ਕੀ ਹੁੰਦਾ ਏ ਏਕ ਚਮਚ ਲੈਣੀ ਹੁੰਦੀ ਐ ਤੇ ਹਲਦੀ ਆਲਾ ਦੁੱਧ ਅਸੀ ਅੱਧਾ ਗਲਾਸ ਕੰਮ- ਕੰਮ ਦੇਨੇ ਆਂ। ਤੁਸਾਂ ਐ ਗੱਲ ਬਿਲਕੁਲ ਠੀਕ ਕਈ ਤੁਸੀ ਦੋ ਚਮਚ ਦੂਦ ਇਚ ਨਾ ਮੈ ਅਗੋ ਦੀ ਘੋਲ ਕੇ ਦੇ ਦੀਆਂਗੀ ਉੱਪਰੋ ਦੀ ਸਿੰਪਲ ਦੁੱਦ ਦੇ ਦਾਂਗੀ।
ਹਾਂਜੀ, ਐਵੇਂ ਕਰਿਓ ਸਿੰਪਲ ਦੁੱਧ ਯਾ ਫਿਰ ਦੇਖੋ ਵੈਸੇ ਤਾ ਬੱਚਿਆਂ ਨੂੰ ਕੈਫੇਨ ਨਈ, ਦੇਣਾ ਚਾਈਦਾ ਜੇ ਦੁੱਧ ਵੀ ਨਹੀ ਪੀਵੇ ਤਾਂ ਕੌਫੀ ਦੇ ਦੋ ਥੋੜ੍ਹੀ ਜਿ ਮਤਲਬ ਕੌਫੀ ਦਾ ਟੱਚ ਦੇ ਦੋ ਬਸ।
ਹਾਂਜੀ- ਹਾਂਜੀ ਭੈਣ ਜੀ ਐ ਵੀ ਗੱਲ ਠੀਕ ਏ।
ਜਾਓ
ਹਾਂਜੀ- ਹਾਂਜੀ ਐਮੇ ਈ ਕਰਾਂਗੀ ਭੈਨ ਜੀ, ਅੱਗੋਂ ਦੀ ਨਾ ਮੈ ਐਮੇ ਈ ਧਿਆਨ ਰੱਖਾਂਗੇ ਕਿ ਹਲਦੀ ਵਾਲਾ ਦੁੱਧ ਦੇ ਦਾਂਗੀ, ਵੈਸੇ ਵੀ ਐਂਟੀਬਾਇਟਿਕ ਹਾਂਜੀ।
ਹਾਂਜੀ- ਹਾਂਜੀ ਪਤਾ ਐਂਟੀਬਾਇਟਿਕ ਨਾਲੋ ਏ ਵਧੀਆ ਐ। ਤੁਸੀ ਪਾਣੀ ਜ਼ਿਆਦਾ ਤੋਂ ਜ਼ਿਆਦਾ ਦਓ, ਕਿਉਂਕਿ ਇੱਕ ਤਾਂ ਗਰਮੀ ਆ ਉੱਤੋਂ ਜੀ ਨਾ ਬੱਚੇ ਵੇਖੋ ਤੁਸੀ ਗਰਮੀਆਂ ਚ ਪਾਣੀ ਜ਼ਿਆਦਾ ਪੀਣਾ ਚਾਈਦਾ ਤੇ ਏ ਪੀਂਦੇ ਨਈ ਆ।
ਹਾਂਜੀ।
ਕਿਉਂਕਿ, ਅਸੀਂ ਏ ਸੀ ਚ ਮੋਸਟਲੀ ਰੈਨੇ ਆਂ ਏ ਸੀ ਚ ਰੈ ਕੇ ਕੀ ਹੁੰਦਾ ਸਾਡਾ ਜੋ ਆਪਣਾ ਗਲਾ ਐ ਓ ਅੰਦਰੋਂ ਅੰਦਰ ਸੁੱਕਣ ਲੱਗ ਜਾਂਦਾ ਪਰ ਸਾਨੂੰ ਪਤਾ ਨੀ ਲੱਗਦਾ ਸਾਨੂੰ ਬਾਰੋਂ ਠੰਡਕ ਮਿਲਦੀ ਐ ਪਰ ਸਾਡਾ ਜੋ ਅੰਦਰ ਦਾ ਸ਼ਰੀਰ ਐ ਓ ਸੁੱਕਦਾ ਏ ਸੀ ਚ ਜ਼ਿਆਦਾ ਰੈਨ ਨਾਲ। ਤਾ ਸਾਨੂੰ ਪਾਣੀ ਅਸੀਂ ਪੀਂਦੇ ਨਈ, ਪਾਣੀ ਪੀਣਾ ਬਹੁਤ ਜ਼ਰੂਰੀ
ਹਾਂਜੀ, ਭੈਣ ਜੀ ਐ ਵੀ ਗੱਲ ਤੁਸੀ ਠੀਕ ਕਈ ਏ ਪਾਣੀ ਤੇ ਅਸੀ ਪੀਂਦੇ ਰੈਂਦੇ ਆਂ ਫੇਰ ਵੀ ਬਚੇ ਬੱਚੇ ਪੀਂਦੇ ਰੈਂਦੇ ਨੇ ਪਰ ਨਾ ਬੱਚੇ ਨਾ ਕਈ ਵਾਰ ਨਾ ਫਰਿਜ ਦਾ ਕੱਢ ਕੇ ਪੀ ਲੈਂਦੇ ਨੇ ਤੇ ਓ ਵੀ ਮੈਂ ਬੜਾ ਡਾਂਟਨੀ ਆਂ ਕਿ ਫਰਿੱਜ ਦਾ ਠੰਡਾ ਪਾਣੀ ਨੀ ਪੀਣਾ ਤੇ, ਮੈਂ ਨਾ ਮੇਰੇ ਨਾ
ਫਰਿੱਜ ਦੇ ਨਾਲ ਤਾਂ ਮੈਂ ਕੈਨੀ ਆਂ ਫਰਿੱਜ ਦਾ ਪਾਣੀ ਮਤਲਬ ਜੈਹਰ ਹੈ, ਦੇਖੋ ਭੈਣ ਜੀ। ਤੁਸੀਂ ਏ ਤੋਂ ਵਧੀਆ ਮਿੱਟੀ ਦਾ ਘੜਾ ਲਿਆ ਕੇ ਰੱਖ ਲੋੋ।
ਹਾਂਜੀ, ਮੈਂ ਨਾ ਅਪਨੇ ਨਾ ਜਦ ਪੇਕੇ ਜਾਨੀ ਨਾ, ਉੱਥੇ ਰਸਤੇ ਏਚ ਘੜੇਯਾਂ ਦੀ ਬੜੀ ਸਾਰੀ ਦੁਕਾਨਾਂ ਆਂਦੀਆਂ ਬਸ, ਮੇਰੇ ਨਾ ਹਸਬੈਂਡ ਨਾ ਰੁਕਦੇ ਰੁਕਦੇ ਈਨੀ ਨਾ ਲੈਣ ਆਸਤੇ, ਕਿ ਦੋ ਮਿੰਟ ਰੁਕ ਜਾਵਾਂ ਕੈਂਦੇ ਨਾ ਮੈਂ ਨੀ ਏਥੇ ਖੜਾ ਹੋਂਦਾ, ਏਥੇ ਬੜਾ ਰਸ਼ ਹੈਗਾ, ਮੈਂ ਏਥੇ ਖੜਾ ਨੀ ਹੁੰਦਾ, ਤੇ ਫੇਰ ਮੈਂ ਕੇਯਾ
ਤੁਸੀਂ ਭੈਣ ਜੀ, ਇੱਕ ਕੰਮ ਕਰੋ ਨਾ, ਤੁਸੀਂ ਜਿੱਦਣ ਵੀ ਘੜਾ ਲੈਣਾ ਆਣਾ ਨਾ, ਤੁਸੀਂ ਆਪ ਦਾ ਕੱਲਾ ਆਓ। ਹਸਬੈਂਡ ਨੂੰ ਨਾਲ ਲੈ ਕੇ ਈਨਾ ਆਓ, ਹੁਨ ਓਨਾਂ ਦੇ ਕਾਰਨ ਐ ਤਾਂ ਹੈ ਨੀ ਕੀ ਤੁਸੀਂ ਘਰੇ ਘੜਾ ਹੀ ਨੀਂ ਲਿਆਣਾ।
ਹਾਂਜੀ, ਭੈਣ ਜੀ ਐ ਵੀ ਗੱਲ ਠੀਕ ਐ, ਮੈਂ ਨਾ ਕੱਲਿਆਂ ਈ ਆਵਾਂਗੀ ਬਸ, ਕੱਲਿਆਂ ਕਈ ਵਾਰ ਨਿਕਲਨ ਨੀ ਹੁੰਦਾ ਨਾ। ਫੇਰ ਸਾਰਾ ਦਿਨ ਕੰਮ ਹੁੰਦਾ, ਦਿਨੇ ਨਿਕਲਣ ਨੀ ਹੁੰਦਾ। ਸ਼ਾਮ ਵੇਲੇ ਮੈਂ ਕੈਂਨੀ ਆ ਚੱਲ, ਕੱਲੇ ਕੀ ਜਾਣਾ। ਹੁਨ ਮੇਰੇ ਹਸਬੈਂਡ ਵੀ ਫ੍ਰਰੀ ਨੇ, ਤੇ ਅਸੀਂ ਗੇੜੀ ਮਾਰਨ ਜਾਨੇ ਆਂ, ਤੇ ਤਾਂ ਉਸ ਵੇਲੇ ਨਿਕਲ ਆਨੇ ਆਂ ਓਥੋ ਦੀ।
ਤ ਫਿਰ ਹਸਬੈਂਡ ਨੂੰ ਕੀ ਪ੍ਰੋਬਲਮ ਆ, ਤੁਸੀਂ ਤੁਸੀਂ ਕੇੜਾ ਪੈਦਲ ਚੱਕ ਕੇ ਲੈਕੇ ਆਣਾ, ਤੁਸੀਂ ਤਾਂ ਗੱਡੀ ਚ ਹੀ ਲੈਕੇ ਆਣਾ ਨਾ ਭੈਣ ਜੀ।
ਡੀ'ਚ ਲੈ ਕੇ ਆਣਾ ਭੈਣ ਜੀ, ਤੇ ਟੂਟੀ ਵਾਲਾ ਘੜਾ ਵੀ ਮਿਲ ਜਾਂਦਾ ਜੇ?
ਹਾਂਜੀ, ਹੁਨ ਦੇਖੋ ਹੱਥ ਵਿੱਚ ਪਾਣ ਨਾਲੋਂ, ਟੂਟੀ ਵਾਲਾ ਘੜਾ ਹੀ ਵਧੀਆ ਨਾ। ਅੱਜ ਕਲ ਤਾਂ ਮਿਲਦਾ ਈ, ਓ ਵਾ।
ਅੱਛਾ-ਅੱਛਾ, ਮਿਲ ਜਾਂਦਾ ਅੱਛਾ, ਮੈਂ ਨਾ ਓਈਯੋ ਕਿਸੇ ਘਰ ਵੇਖਿਆ ਸੀਗਾ ਮੇਰੇ ਪੜੋਸੀਆਂ ਦੇ ਘਰ। ਤੇ ਓਨਾਂ ਨੇ ਐਵੇਂ ਘੜਾ ਲਾ ਓਨਾ ਨੇ ਨਾ ਪਤਾ, ਕਿ ਜੇੜਾ ਕੈਂਪਰ ਸਟੀਲ ਦਾ ਹੁੰਦਾ ਨਾ ਓਦੇ ਅੱਗੇ ਟੂਟੀ ਲਵਾਈ ਹੋਈ ਸੀ।
ਨਈਂ, ਆਹ ਤਾਂ ਦੇਖੋ ਜੀ ਐਵੇਂ ਈਆ ਫੇਰ ਐ ਕੇੜੇ ਕੰਮ ਦੇ।
ਆਾ ਮੈਂ ਕੇਯਾ ਐ, ਐਂ ਟੂਟੀ ਏਨਾਂ ਨੇ ਲਗਾਈਏ ਸਟੀਲ ਦੇ ਕੈਂਪਰ ਅੱਗੇ, ਜੇ ਘੜੇ ਅੱਗੇ ਮਿਲ ਜਾਏ ਤੇ, ਤੇ ਆਸਾਨੀ ਹੋ ਜੇ ਨਾਲ ਘੜੇ ਦਾ ਪਾਣੀ ਪੀਨ ਨੂੰ ਵੀ ਵਧੀਆ ਹੁੰਦਾ ਜੀ।
ਮਿਲਦਾ ਐ ਮਿਲਦਾ।
ਚਲੋ ਭੈਣ ਜੀ ਕੋਈ ਨੀ, ਮੈਂ ਨਾ ਅਗ ਹਾਂ ਅਗਲੀ ਵਾਰ ਪੇਕੇ ਜਾਵਾਂਗੀ ਨਾ ਤੇ ਮੈਂ ਅਪਨੀ ਭਰਜਾਈ ਨੂੰ ਲੈ ਕੇ ਨਾਲ ਚਲੀ ਜਾਵਾਂਗੀ, ਫੇਰ ਤੇ ਤਾਂ ਅਸੀਂ ਲੈਲਾਂਗੇ ਫੇਰ। ਇੱਕ ਜਣੀ ਟੀਵਾ ਚਲਾ ਲੇਗੀ, ਏਕ ਜਣੀ ਪਿੱਛੇ ਘੜਾ ਫਾੜ ਕੇ ਬੈਜੇਗੀ, ਪਤਾ
ਗਰਮੀ ਮੁੱਕ ਜਾਣੀ ਆਨਾ, ਤੁਸੀਂ ਸਿੱਦਾ ਲੈ ਕੇ ਜਾਓ ਨਾ, ਭਾਜੀ ਨੂੰ ਨਾਲ ਲੈ ਕੇ ਜਾਓ ਜੀ।
ਬਸ, ਓਨਾ ਮੈਂ ਕੱਲੇ ਜਾਣ ਦਾ ਆਲਸ ਕਰ ਜਾਨੀ ਆਂ ਚਲੋ ਵੇਖਨੀ ਆ ਭੈਣ ਜੀ, ਕਿਦੇ ਨਾਲ ਸਾਥ ਬਨੇ?
ਏਨਾਂ ਨੂੰ ਈਂ ਖੇਚ ਕੇ ਲੈਕੇ ਜਾਓ, ਐ ਨਾ ਕਰੋ।
ਠੀਕ ਐ ਭੈਣ ਜੀ, ਠੀਕ ਐਜੀ। ਭੈਣ ਜੀ ਚਲੋ ਫੇਰ ਗੱਲ ਕਰਨੇ ਆ ਭੈਣ ਜੀ, ਸਸ੍ਰੀ ਕਾਲ ਜੀ।
ਠੀਕ ਐ।